ਹੈਲੋ।
ਹੈਲੋ, ਸਸ ਸ੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਭਾਜੀ। ਹੋਰ ਕਿਦਾਂ, ਕੀ ਹਾਲ ਚਾਲ ਆ?
ਬਸ ਵਧੀਆ। ਹੋਰ ਸੁਣਾਓ ਕੀ ਕਰਦੇ ਪਏ ਸੀ?
ਚੜਦੀ ਕਲਾ, ਕਿਰਪਾ। ਹਾਲੇ ਤੱਕ ਤਾਂ ਬੜਾ ਸਫ਼ਰ ਚ ਐ।
ਅੱਛਾ, ਅੱਛਾ, ਅੱਛਾ। ਠੀਕ, ਠੀਕ, ਠੀਕ‌। ਲੰਬਾ ਈ ਸਫ਼ਰ ਏ।
ਹੋਰ, ਲੰਬਾ ਹੀ ਸਫਰ ਹੈਗਾ ਵਾ।
ਨਹੀਂ ਬਹਾਦਰੀ ਏ, ਬੰਦਾ ਕਿੰਨੇ ਵਜੇ ਉੱਥੋਂ ਦੀ ਨਿਕਲ ਜਾਂਦੇ ਓ?
ਮੈਂ ਉਥੋਂ ਨਿਕਲ ਜਾਂਨਾ ਵਾ, ਛੇ ਵਜੇ ਨੂੰ।
ਅੱਛਾ, ਛੇ ਵਜੇ ਠੰਡੇ- ਠੰਡੇ ਮੈਂ ਤਾਂ ਪੰਜ ਵਜੇ ਤੱਕ ਦੇ ਚਾਰ ਹਾਂ ਬੱਸ ਚ ਜਾਂਦੇ ਹੋ?
ਹਾਂ ਬੱਸ 'ਚ
ਅੱਛਾ, ਅੱਛਾ, ਅੱਛਾ। ਠੀਕ, ਠੀਕ, ਠੀਕ ਆ। ਨਹੀਂ ਤਾਂ ਚਾਰ ਵਜੇ, ਪੰਜ, ਤਿੰਨ ਤੋਂ ਲੈ ਕੇ, ਦੋ ਵਜੇ ਤੋਂ ਲੈ ਕੇ, ਪੰਜ ਵਜੇ ਤੱਕ ਤਾਂ ਗਰਮੀ ਜਿਹੜੀ ਹੈਗੀ ਏ ਉਹ ਬੜੀ ਖ਼ਤਰਨਾਕ ਏ। ਉਥੇ ਤਾਂ ਜਿਆਦਾ ਹੀ ਪੈਂਦੀ ਹੋਣੀ ਏ, ਤੁਹਾਡੇ ਉੱਧਰ ਤਾਂ ਜਿਆਦਾ ਹੀ ਪੈਂਦੀ ਹੋਣੀ। ਹਾਂ ਤੇ ਇਹ ਮੌਸਮ, ਏਧਰ ਦਾ ਮੌਸਮ ਕੀ ਹਿਸਾਬ- ਕਿਤਾਬ, ਮਤਲਬ ਰਾਤੀ ਦਾ ਠੰਡਾ ਹੋ ਜਾਂਦਾ। ਦਿਨੇ ਦਾ ਗਰਮ।
ਹਾਂ, ਏਦਾਂ ਹੀ ਆ।
ਹਨਾਂ। ਤੂਫਾਨ ਵੀ ਉਹ, ਮਿੱਟੀ ਤੂਫਾਨ ਨਾਲ ਉੱਡਦੀ ਰਹਿੰਦੀ ਹੈ ਜਿਹੜੀ। ਉਹ ਜਿਹੜੀ ਫਿਲਮਾਂ ਚ ਦੇਖਦੇ ਹਾਂ ਅਸੀਂ, ਉਸ ਤਰ੍ਹਾਂ ਹੀ ਹਿਸਾਬ ਕਿਤਾਬ ਉਹ ਬੋਰਡਰ ਫਿਲਮ ਜਿਹੜੀ
ਆਹੋ, ਏਦਾਂ ਹੀ ਆ, ਏਦਾਂ ਹੀ ਆ।
ਸਾਰੀ ਜਗ੍ਹਾ ਐਵੇਂ ਆ ਵਿਚ- ਵਿਚ ਰੇਤੀਲੀ?
ਕਿਵੇਂ?
ਮਤਲਬ ਕਿ ਰੇਤੀਲੀ ਜਿਹੜੀ ਮਿੱਟੀ ਹੁੰਦੀ ਆ, ਰੇਤ ਵਾਲੀ
ਹਾਂ!
ਉਹ ਸਾਰੀ ਜਗ੍ਹਾ ਐ ਰਾਜਸਥਾਨ ਵਿਚ ਹੀ ਜਾਂ ਥੋੜੀ- ਥੋੜ੍ਹੀ
ਰਾਜਸਥਾਨ ਚ ਹੈਗੀ, ਉਹ ਰਾਜਸਥਾਨ ਚ ਹੈਗੀ ਏ।
ਅੱਛਾ, ਅੱਛਾ ਤੇ ਮਕਾਨ ਕਿਸ ਤਰ੍ਹਾਂ ਟਿੱਕੇ ਹੋਏ ਨੇ?
ਬਸ ਟਿਕੇ ਵੇ ਆ, ਏਦਾਂ ਹੀ ਬਸ।
ਨਹੀਂ ਉੱਥੇ ਜਿੱਥੇ ਮਕਾਨ ਟਿੱਕੇ ਆ, ਉੱਥੇ ਤਾਂ ਪੱਕੇ ਹੁੰਦੇ ਹੋਣੇ ਨੇ।
ਆਹੋ ਪੱਕੇ ਆ।
ਅੱਛਾ, ਅੱਛਾ ਨਹੀਂ ਮਤਲੱਬ ਜਮੀਨ, ਜਿਹੜੇ ਰੇਤਿੱਲੀ ਹੈਗੀ ਆ, ਉਹਦੇ ਜਮੀਨ ਮਕਾਨ ਥੱਲੇ ਵੱੜ ਜਾਏਗਾ।
ਨਹੀਂ, ਨਹੀਂ, ਨਹੀਂ ਏਦਾਂ, ਇਹੋ ਜਿਹਾ ਕੁਛ ਨਹੀਂ ਆ।
ਅੱਛਾ।
ਆਹ ਇਹੋ ਜਾ ਕੁਛ ਨੀ ਆ, ਵਧੀਆ ਵਾ ਜਿਵੇਂ ਜਿਵੇ ਤੁਹਾਡੇ ਹਰਿਆਣਾ ਚ ਆ, ਓਵੇਂ ਏਦਾ ਏਧਰ ਵੀ ਏਦਾ ਹੀ ਆ।
ਅੱਛਾ, ਅੱਛਾ। ਤੇ ਜਿਹੜੀ ਰੇਤੀਲੀ ਹੁੰਦੀ ਏ ਮਿੱਟੀ, ਉਹ ਜਿਹੜੀ ਧੱਸਦੀ ਨੀ ਵੀ ਥੱਲੇ?
ਨਹੀਂ।
ਅ ਐਸਾ ਕਿਉਂ?
ਨਹੀਂ।
ਅੱਛਾ। ਕੀ- ਕੀ, ਕੀ
ਅੱਛਾ- ਅੱਛਾ, ਹੋਰ ਸਫਰ ਕਰਦੇ ਪਏ ਸੀ ਹਲੇ? ਹਾਂ ਓਈ ਐ ਨਾ, ਸਫਰ ਕਰਦੇ ਪਏ ਨਾ ਇਸ ਟਾਈਮ ਨੈਟਵਰਕ, ਨੈਟਵਰਕ ਪ੍ਰੋਬਲਮ ਹੋ ਜਾਂਦੀ ਐ। ਸਫਰ ਕਰਦੇ।
ਆ, ਹਾ ਨੈਟਵਰਕ ਆ, ਓਨਡਈ ਐ, ਓਨਡਈ ਐ।
ਹਾਂ- ਹਾਂ, ਹਾਂ। ਪਿੱਛੇ ਗਏ, ਅਸੀ ਵਿੱਚ ਫੇਰ ਮਤਲਬ ਕਿ, ਫੋਨ ਆ ਗੇਆ ਮੈਨੂੰ ਟਰੇਨ ਇਚ ਓ ਟ੍ਰੇਨ ਦੀ ਰਫਤਾਰ ਸੀ, ਬੜੀ ਤੇਜ ਓ ਕਦੀ ਨੈਟਵਰਕ ਕੱਟਣ ਕਦੀ ਆਣ -ਕਦੀ ਨੈਟਵਰਕ ਕੱਟਣ ਕਦੀ ਆਣ, ਕਦੀ ਆਣ, ਕਦੀ ਨਾ ਆਣ। ਬੜੀ ਚੱਕਰ ਪੈ ਜਾਂਦਾ, ਹਾਂ, ਫੇਰ ਰਫਤਾਰ ਪੂਰੀ ਤੇਜ ਹੁੰਦੀ ਐ।
ਆਹੋ।
ਬਾਦ 'ਚ ਫੇਰ ਵੀਡੀਓ ਕਾੱਲ ਕਰੋ, ਕਦੀ ਕੱਟ ਜੇ ਕਦੀ ਆ ਜੇ, ਕਦੀ ਕੱਟ ਜੇ ਕਦੀ ਆ ਜੇ, ਫੇਰ ਰੁਕੀ। ਫੇਰ ਵੱਧਦੀ ਐ ਵਦੀਆ, ਐ ਚੱਕਰ ਪੈ ਜਾਂਦਾ।
ਹਾਂ, ਬਿਲਕੁਲ -ਬਿਲਕੁਲ ਐ ਚੱਕਰ ਹੋ ਜਾਂਦਾ ਰਫਤਾਰ ਨਾਲ। ਅੱਜ -ਕੱਲ ਤਾਂ, ਟਾਵਰ ਵੀ ਇੰਨੇ ਖਰਾਬ ਹੋ ਗਏ ਨੇ, ਪਿਛਲੇ ਤੀਸਰੇ ਕਮਰੇ 'ਚ ਜਾ ਕੇ ਬੈਹ ਜਾਓ ਪਿੱਛੇ ਤੇ ਟਾਵਰ ਈ ਆਨੇ ਬੰਦ ਹੋ ਜਾਂਦੇ ਨੇ, ਕੌਲ ਈ ਬੰਦ ਹੋ ਜਾਂਦੀਆਂ ਨੇ।
ਟਾਵਰ ਦੇ ਨਾਲ ਦਾ ਕੀ ਐ, ਰੇਡੀਏਸ਼ਨ ਬੌਤ ਵੱਧ ਰਈ ਐ।
ਵੱਧ ਰਈ ਐ, ਹੁਨ ਤੇ ਫਾਈਵ ਜੀ ਲੋਂਚ ਹੋ ਗੇਆ ਐ।
ਆਹੋ।
ਹਾਂ, ਫੇਰ ਬੜੀ ਚਿੜੀਆਂ ਮਰੀਆਂ ਸਾਡੇ ਏਥੇ ਛੋਟੀ ਚਿੜੀਆਂ ਹੁੰਦੀ, ਚਿੜੀ ਛੋਟੀ ਚਿੜੀ ਹੁੰਦੀ ਸੀ ਨਾ, ਓ ਤੇ ਲੁਪਤ ਈ ਹੋ ਗਈ ਐ, ਸਾਡੇ ਸ਼ੈਹਰ ਦਿਖਦੀ ਨੀਂ ਹੁਨ।
ਹਾਂ, ਹੁਣ ਓ ਦੇਖਨੀ ਹੋਵੇ ਨਾ ਜਿਸ ਤਰਾਂ ਕੋਈ ਜੰਗਲ -ਜੁੰਗਲ ਹੋਵੇ।
ਹੂੰ।
ਓਥੇ- ਓਥੇ ਨਜਰ ਆਂਦੀ ਐ ਕਦੀ, ਐ ਸੈ਼ਹਰ ਵੀ ਹਾਂ, ਸੈ਼ਹਰ ਵਿੱਚ ਤੇ ਹੈ ਈ ਨੀਂ ਪ੍ਰਦੂਸ਼ਨ ਦੇ ਕਾਰਨ, ਪਾਪੂਲੇਸ਼ਨ ਹੈਗੀ ਓਦੇ ਕਾਰਨ ਬਸ ਛੋਟੀ ਜੀ ਚਿੜੀ ਹੁੰਦੀ ਸੀ, ਚਿੜੀ ਓ ਤੇ ਇੱਥੇ ਹੈ ਈ ਨੀਂ ਓ ਤੇ ਮਰ ਈ ਗਈ ਐ ਕਮਜੋਰ ਦਿਲ ਦੀ ਹੁੰਦੀ ਐ ਨਾ।
ਹਾਂ
ਹਾਂ ਐ ਚੱਕਰ ਹੈਗਾ, ਜਦੋਂ ਇਨਾਂ ਨੇ ਫਾਈਵ ਜੀ ਲੋਂਚ ਕੀਤਾ ਨਾ, ਨੈਟਵਰਕ
ਹਾਂ
ਤੇ, ਐੰਜ ਹੋਣ ਲੱਗ ਗੇਆ ਸੀ, ਜਿਸ ਤਰਾਂ ਬੰਦਾ ਕਦੀ- ਕਦੀ ਹੱਥ ਲਾਂਦਾ ਸੀ ਨਾ, ਲੋਏ ਨੂੰ ਐਂ, ਝਟਕਾ ਪੈਂਦਾ ਸੀ।
ਅੱਛਾ?
ਸੋ਼ਟ ਪੈਂਦਾ ਸੀ ਸੋ਼ਟ।
ਹਾਂ।
ਹਾਂ, ਬੰਦੇ ਦੇ ਸ਼ਰੀਰ ਦੇ ਅੰਦਰ ਵੀ ਨਾ, ਗਰਸ਼ਣ ਜੇਆ ਪੈਦਾ ਹੋ ਗੇਆ। ਬੰਦੇ ਨੂੰ ਕਿਸੇ ਨੂੰ, ਆ ਬੰਦੇ ਨੂੰ ਕਿਸੇ ਨੂੰ ਕੋਈ ਚੀਜ ਨੂੰ ਹੱਥ ਲਗਾਣਾ ਟੱਕ ਦੀ ਆਵਾਜ ਆਨੀ ਨਾਲ ਈ।
ਏਧਰ ਲੇਆ ਹਰੇਆਣਾ, ਹਰੇਆਣਾ, ਹਰੇਆਣਾ ਸਾਈਡ ਐਦਾਂ ਹੋਏਆ ਸੀ?
ਹਾਂ, ਇੱਧਰ ਹੋਏਆ ਸੀ। ਮਤਲਬ ਤਾਂ ਫਾਈਵ ਜੀ ਲਾਂਚ ਕੀਤਾ ਨਾ ਓਨੇ ਦੇ ਸ਼੍ਰੀ ਰਾਜ ਚ ਕਰੰਟ ਆ ਗਿਆ ਸੀ ਬੰਦਿਆਂ ਤੇ। ਮਤਲਬ ਜਿਸ ਤਰ੍ਹਾਂ ਕੋਈ ਵੀ ਲੋਹੇ ਵਾਲੀ ਚੀਜ਼ ਹੈਗੀ ਐ ਹਰੇ ਵਾਰੀ ਨੀ। ਕਈ ਕਈ ਵਾਰੀ ਜਿਸ ਤਰ੍ਹਾਂ ਕਈ ਵਾਰੀ ਹੱਥ ਲਗਾ ਦੇ ਨਾਲ ਨਾਲ ਈ ਹੱਥ ਤੇ ਟਕ ਟਕ ਦੀ ਆਵਾਜ਼ ਆ ਕਰੰਟ ਲੱਗਣਾ।
ਹੂੰ
ਇੱਕ ਇੱਕ ਦੂਜੇ ਬੰਦੇ ਨੂੰ ਹੱਥ ਲਗਾਣਾ ਨਾਲ ਈ ਕਰੰਟ ਲੱਗਣਾ।
ਅੱਛਾ, ਮੈਂ ਤਾਂ ਏ ਪਹਿਲੀ ਵਾਰ ਸੁਣਨ ਡਿਆ ਵਾ।
ਅੱਛਾ ਜੀ, ਏ ਤੇ ਬੜਾ ਕੋਈ ਜਾਣ ਪਹਿਚਾਣ ਹੋਵੇ ਨਾ ਸਾਡੇ ਇੱਧਰ
ਹੂੰ।
ਇੱਥੇ ਤੇ ਬੜਾ ਓ ਓ ਹੋਇਆ ਸੀ। ਮਤਲਬ ਕਿ ਵਾਂ ਚਿੜੀ ਚੂੜੀ ਹੈਗੀ ਜੀ ਓਥੇ। ਤੋਤੇ ਤਾਤੇ ਤੇ ਬੈਮ ਈ ਮਰਾ ਗੇ ਸੀ। ਹੂੰ, ਬੜਾ ਨੁਕਸਾਨ ਹੁੰਦਾ ਪਿਆ ਸੀ। ਘਬਰਾ ਜਾਂਦਾ ਨਾ ਜਿਹੜਾ ਛੋਟੇ ਦਿਲ ਦਾ ਹੁੰਦਾ ਨਾ ਛੋਟੇ ਦਿਲ ਦਾ ਹੁੰਦਾ। ਓ ਰੇਂਜ ਵਿੱਚ ਆ ਜਾਂਦਾ ਓ ਉਹਨਾਂ ਤੇ ਵਾਰ ਕਰਦਾ ਨਾ। ਐ ਜਿਹੜਾ ਟਾਵਰ ਹੁੰਦੇ ਨਾ ਜ ਜਿਹੜੇ ਟਾਵਰ ਹੁੰਦਾ ਜਿਹੜਾ ਟਾਵਰ ਹੁੰਦਾ ਨਾ ਟਾਵਰ ਜਿਹੜੇ ਐ ਲੱਗੇ ਹੁੰਦੇ ਨੇ, ਅਗਰ ਏ ਘਰ ਦੇ ਅੱਗੇ ਲੱਗ ਜੇ ਨਾ ਘਰ ਦੇ ਅੱਗੇ ਲੱਗ ਜੇ।
ਹੂੰ।
ਏ ਬੰਦੇ ਦਾ ਨਪੁੰਸਕ ਬਣ ਜਾਂਦੇ ਨੇ। ਮਰਦਾਨਾ ਤਾਕਤ ਖ਼ਤਮ ਹੋ ਜਾਂਦੀ ਐ ਬੰਦੇ ਅੰਦਰ। ਇੰਨਾ ਮਤਲਬ ਕਿ ਏਦਾ ਓ ਐ,
ਹੂੰ।
ਗ਼ਲਤ ਪ੍ਰਭਾਵ ਹਾਂ! ਅ ਏ ਅਗਰ ਜਿਹੜਾ ਟਾਵਰ ਲਾਂਦੇ ਨਾ ਜਿਹੜੇ ਕੋਈ, ਏਅਰਟੈਲ ਵਾਲੇ ਆ ਗਏ, ਰਿਲਾਇੰਸ ਵਾਲੇ ਆ ਗਏ, ਕੋਈ ਵੀ ਲਗਾ ਕੇ ਜਾਂਦੇ ਨੇ, ਏਨਾ ਏਨਾ ਅਸਰ ਪੈਂਦਾ ਏ ਬੰਦੇ ਦੇ ਉੱਤੇ, ਕਿ ਬੰਦੇ ਅੰਦਰ ਤਾਕਤ ਖਤਮ ਹੋ ਜਾਂਦੀ ਐ ਮ ਮਰਦਾਨਾ ਤਾਕਤ। ਐਨਾ ਅਸਰ, ਐਨਾ ਅਸਰ ਪਾਂਦੀ ਏ ਸਰੀਰ ਦੇ ਉੱਤੇ। ਹੂੰ, ਮਗਰ ਬੈਨ ਨੀ ਹੈਗਾ ਲੋਕੀ ਲਾ ਦਿੰਦੇ ਨੇ ਪੈਸੇ ਦੇ ਚੱਕਰ ਵਿੱਚ।
ਆਹੋ! ਮੈਂ ਨੈਟਵਰਕ ਦੇ ਚੱਕਰ ਚ'
ਹਾਂ, ਨੈਟਵਰਕ ਦੇ ਚੱਕਰ ਹੋ ਗਿਆ ਕੁਝ ਪੈਸੇ ਮਿਲ ਜਾਣੇ ਆ ਪੰਦਰਾਂ ਵੀਹ ਹਜ਼ਾਰ ਰੁਪਏ ਮਿਲ ਜਾਂਦੇ ਨੇ।
ਨਹੀਂ ਤੇ ਏਦਾਂ ਮਤਲਬ ਵੀ ਘਰ ਦੇ ਸਾਹਮਣੇ ਲਵਾਉਂਦੇ ਹੈਗੇ ਤੇਰੀ ਨਿਗ੍ਹਾ ਜਾਣਕਾਰੀ ਵਿੱਚ ਕੋਈ ਹੈਗੇ ਆ। ਕੇ ਘਰ ਦੇ ਸਾਹਮਣੇ ਲਵਾਇਆ ਹੋਵੇ।
ਨਾ-ਨਾ, ਨਾ-ਨਾ ਲਾਨ ਨੀ ਦਿੰਦੇ ਏ ਤੇ। ਪਰਮਿਸ਼ਨ ਲੈਣੀ ਪੈਂਦੀ ਐ ਘਰ ਦੇ ਬੰਦਿਆਂ ਦੇ ਸੈਂਨ ਹੁੰਦੇ ਨੇ ਐਈ ਥੋੜ੍ਹੀ ਲਾਂਦੇ ਬੰਦਾ ਐ ਲਗਾਣਾ ਏ ਨਾਂ ਓ ਥੋੜ੍ਹੀ ਐ ਖਤਰਾ ਹੈਗਾ ਮਹੱਲੇ ਲਗਾਣਾ ਮਤਲਬ ਕਿ ਕਹਿੰਦੇ ਨੇ ਬੰਦੇ ਦੇ ਸਰੀਰ ਖ਼ਰਾਬ
ਓਦੇ ਓਦੇ ਨਾਲ ਪਤਾ ਰੇਡੀਏਸ਼ਨ ਵੀ ਯਾਰ ਬਹੁਤ ਜ਼ਿਆਦਾ ਹੁੰਦਾ ਹੈਗਾ। ਰੇਡੀਏਸ਼ਨ ਇੰਨਾ ਹੁੰਦਾ ਨਾ ਬੋ ਜ਼ਿਆਦਾ,
ਹਾਂ, ਓਹੀ ਤੇ ਬੰਦੇ ਤੇ ਬੰਦੇ ਤੋਂ ਮਹੱਲੇ ਦੇ ਬੰਦੇ ਪੂਰਾ ਹੋ ਜਾਂਦਾ ਓ। ਕੋਈ ਐ ਸੌਖਾ ਕੋ ਨੀ ਹੈਗਾ ਪਹਿਲੇ ਲਾ ਦਿੰਦੇ ਸੀ ਕਈ ਐਨਾ ਵੀ ਨਵੀਂ ਨੀ ਲਾਂਦੇ ਹੁਨ ਨਵੀਂ ਲਾਂਦੇ ਹੁੰਦੇ ਦੁਨੀਆਂ ਨੂੰ ਹਰ ਦੇ ਬੰਦੇ ਨੂੰ ਪਤਾ ਲੱਗ ਜੇ।
ਹੂੰ ਨਹੀਂ ਯਾਰ ਵੈਸੇ ਸਾ, ਡੇ ਵੀ ਆਹ ਲੱਗਿਆ ਵਾ ਟਾਵਰ ਤਾਂ ਲੱਗਿਆ ਵਾ ਯਾਰ ਸਾਡੇ ਘਰ ਤੋਂ, ਕਿਲੋਮੀਟਰ, ਦੋ ਕੁ ਕਿਲੋਮੀਟਰ ਦੀ ਦੂਰ ਤੇ ਆ।
ਹਾਂ, ਹਾਂ।
ਤੇ ਕਿਵੇਂ, ਸੈੱਟ ਹੈਗਾ?
ਹਾਂ ਉਹ ਤਾਂ ਕੋਈ ਗੱਲ ਨੀ, ਜਿਆਦਾ ਮਾਰ ਮਾਰਦਾ, ਜੇ ਪੰਜਾਹ ਗਜ ਦੇ ਏਰੀਏ 'ਚ ਹੋਵੇ। ਘਰ ਦੇ ਕੋਲ, ਪੰਜਾਹ ਇੱਥੇ ਪੰਜਾਹ, ਫੁੱਟ ਦੇ ਏਰੀਏ 'ਚ ਹੋਵੇ। ਜਿਸ ਤਰ੍ਹਾਂ ਕਿ, ਹਾਂ ਇਹ ਤਾਂ ਬੜੀ ਦ, ਇਹ ਤਾਂ ਬੜੀ ਦੂਰ ਹੋ ਗਿਆ, ਹਾਂ ਉਹ ਜ਼ਿਆਦਾ ਮਾਰ ਕਰਦਾ। ਜਿਸ ਤਰ੍ਹਾਂ ਮਕਾਨ ਹੋਵੇ ਸਾਡਾ, ਉੱਪਰ ਲਗਾਇਆ ਹੋਵੇ ਜਾਂ ਮਹੱਲੇ ਵਾਲੇ ਪੜੋਸੀ ਨੇ, ਕਿਤੇ ਉੱਪਰ ਲਗਾਇਆ ਹੋਵੇ
ਅੱਛਾ।
ਜ਼ਿਆਦਾ ਅਸਰ, ਉਰੇ ਅਸਰ ਚੱਲਦਾ ਜ਼ਿਆਦਾ।
ਅੱਛਾ-ਅੱਛਾ, ਤੇ ਮਤਲਬ ਇਹ ਇਹ ਤਾਂ ਨੀ, ਨੁਕਸਾਨ ਕਰਦਾ ਜ਼ਿਆਦਾ?
ਨਾ, ਨਾ, ਨਾ ਇੱਕ ਕਿਲੋਮੀਟਰ ਦੂਰ ਹੋ ਗਿਆ, ਅੱਧਾ ਕਿਲੋਮੀਟਰ ਦੂਰ ਰਿਹਾ, ਬੜੀ- ਕਾਫੀ ਦੂਰ ਹੋ ਗਿਆ ਨਾ। ਮਾਰ ਮਾਰਦਾ ਉੱਥੇ, ਕਿਰਨਾਂ ਜਿਹੜੀ ਆਦੀਆਂ ਨਾ ਉਹਦੇ 'ਚ ਉਹ ਸ਼ਰੀਰ ਨੂੰ
ਹਾਂ, ਮੈਂ ਤਾਂ ਅੱਜ ਤੇ ਤੇਰੇ ਤੋਂ ਗੱਲ ਸੁਣੀ ਊ, ਟਾਵਰ ਵਾਲੀ
ਹਾਂ, ਹਾਂ ਇਹ ਤੇ ਅਗਰ ਮੈ ਅਗਰ ਫੋਨ ਆਪਣਾ, ਉੱਪਰ ਵਾਲੀ ਜੇਬ 'ਚ ਰੱਖੋ ਦਿਲ ਕਮਜ਼ੋਰ ਹੋ ਜਾਏਗਾ, ਘਬਰਾਹਟ ਸ਼ੁਰੂ ਹੋ ਜਾਏਗੀ। ਕਦੀ ਵੀ ਆਪਣਾ ਫੋਨ, ਉੱਪਰ ਰੱਖ ਕੇ ਸੋਵੋ ਘਬਰਾਟ ਸ਼ੁਰੂ ਹੋ ਜਾਏਗੀ, ਅਗਰ ਤੁਸੀਂ ਸੌਦੇ ਪਏ ਹੋ ਮੰਜੇ ਤੇ ਬੈਡ ਤੇ, ਫੋਨ, ਫੋਨ ਪਿੱਛੇ ਰੱਖ ਕੇ ਸੋਵੋ ਆਪਣਾ, ਆਪਣਾ ਦਿਮਾਗ 'ਚ ਇਹ ਮਤਲਬ, ਕਿ ਸੁਪਨੇ ਆਉਣੇ ਸ਼ੁਰੂ ਹੋ ਜਾਣੇਗੇ ਗਲਤ, ਕਿਸ ਤਰ੍ਹਾਂ ਦੇ ਵੀ ਭੈੜੇ-ਭੈੜੇ, ਔਹੀ ਫੋਨ ਨੂੰ ਥੋੜਾ ਜਿਹਾ ਦੂਰ ਰੱਖ ਕੇ ਸੋਵੋ।
ਹੂ।
ਤੇ ਸੈਟ ਏ ਬੰਦਾ, ਸਰੀਰ ਸੈਟ ਰਹੇਗਾ। ਆਪਣੇ ਪਿੱਛੇ ਆਪਣਾ ਉਹ ਨੈਟ ਓਨ ਕਰਕੇ ਨਾ, ਆਪਣੇ ਪਿੱਛੇ ਦੋ ਫੋਨ ਰੱਖ ਲਓ, ਬੈਡ ਸੁੱਤੇ ਸੋ ਨਾ ਆਪਣੇ ਸਿਰ ਦੇ ਕੋਲ ਹੀ, ਦੋ ਫੋਨ ਰੱਖ ਲਓ ਠੀਕ ਹੈ, ਉਸ ਤੋਂ ਬਾਅਦ ਸੋ ਜਾਉ, ਉਸ ਤੋਂ ਬਾਅਦ ਤੁਸੀਂ ਨਜ਼ਾਰਾ ਦੇਖੋ ਰਾਤੀ ਨਾ ਨੀਂਦਰ ਭੈੜੀ ਲੱਗੇਗੀ, ਤੇ ਦਿਮਾਗ ਵੀ ਪਰੇਸ਼ਾਨ- ਪਰੇਸ਼ਾਨ ਰਹੇਗਾ। ਸਵੇਰੇ ਸੁਸਤੀ 'ਜ ਰਹੇਗੀ, ਇਹਨੂੰ ਥੋੜ੍ਹਾ ਜਿਹਾ ਦੂਰ ਰੱਖ ਕੇ ਸੌਵੌ, ਫੋਨ ਫੂਨ ਨੂੰ ਕਿਆ ਵਧੀਆ, ਹਾਂ, ਬੜਾ ਅਸਰ ਪਾਉਂਦੀ ਏ।
ਫ਼ੋਨ ਨੂੰ, ਮਤਲਬ ਵੀ ਐਵੋਇਡ ਕਰਨਾ ਚਾਹੀਦਾ ਵਾ, ਹਨਾ, ਵੀ ਜਿੰਨਾ ਹੋਰ ਬਚੇ
ਹਾਂ ਕਿ ਜਿੰਨਾ ਹੋ ਸਕੇ, ਇਹਨੂੰ ਦੂਰ ਹੋਣਾ ਚਾਹੀਦਾ। ਰਾਤੀ ਸੋਣ ਵੇਲੇ, ਇਹ ਦਿਮਾਗ ਤੇ ਅਸਰ ਪਾਉਂਦੀ ਏ।
ਮਾਲਵੇ ਕਰੇਲ ਟਪਾਈ, ਤਾਂ ਦੂਜੀਦਾ ਜੀ ਕਰੂਗਾ, ਹੈਂ। ਦੂਜੀ ਟਪਾਈ, ਤੀਜੀ ਦਾ ਜੀ ਕਰਰੂਗਾ। ਵੀ ਹੁਣ ਮੰਨ ਵੀ, ਵੇਖ ਵੇਖੀ ਜਾਈਏ, ਵੇਖੀ ਜਾਈਏ ਏਦਾਂ
ਨਾ, ਨਾ, ਨਾ, ਨਾ, ਨਾ ਵੇਖੀ ਨੀ ਜਾਹੀਏ, ਜੇ ਸੁੱਤੇ ਹੋ ਨਾ ਤੁਸੀਂ ਸੁੱਤੇ ਹੋਏ ਹੋ, ਉਹ ਅਸਰ ਕਰਦੀ ਦਿਮਾਗ ਨੂੰ
ਅੱਛਾ, ਤੇ ਮੈਂ ਤਾਂ ਮੰਨ ਲੳ ਇਹ ਉਹਦੇ ਐ ਮੈਂ ਤਾਂ, ਉਹਦੇ ਸਰਾਣੇ ਥੱਲੇ ਰੱਖ ਕੇ ਸੋਨਾ ਵਾ ਫੋਨ, ਮੈਨੂੰ ਤਾਂ ਕੋਈ ਏਦਾਂ ਦਾ ਕੋਈ ਫੀਲ ਨੀ ਹੁੰਦਾ।
ਨਹੀਂ, ਨਹੀਂ, ਨਹੀਂ, ਨਹੀਂ ਪੁੱਛ ਕੇ ਦੇਖੋ ਕਿਸੇਨੂੰ, ਤੁਹਾਨੂੰ ਸਾਰੇ ਸਲਾਹ ਦੇਣਗੇ। ਦਿਲ ਤੇ ਰੱਖ ਕੇ ਦੇਖੋ ਕਮਜ਼ੋਰ, ਅੱਜ ਤਾਂ ਕਰਦਾ ਰਹੇਗਾ ਕਮਜ਼ੋਰ ਹੀ।
ਅੱਛਾ।
ਇਹਦੇ ਬਾਰੇ ਕਿਸੇ ਕੋਲ ਵੀ ਪੁੱਛ ਕੇ ਦੇਖ ਲੋ।
ਹ ਏ ਸ ਸੁਣਿਆ ਤਾਂ ਸੀਗਾ ਮੈਂ ਇਹ ਨੈਟ ਤੇ ਤਾਂ ਸੁਣਿਆ ਸੀ ਮੈਂ ਪਰ ਮੈਨੂੰ ਨੀ ਪ੍ਰੈਕਟੀਕਲੀ ਹੋਇਆ ਨਾ
ਹਾਂ ਉਹ ਤੇ ਹੈ ਹੀ ਫਿਰ। ਹਾਂ ਜਿਸ ਤਰਹਾ ਇਹਰੇ ਬਾਰੇ ਪੁੱਛ ਕੇ ਦੇਖੋ ਜੇਹੜੇ ਟਾਵਰ ਲਗਦੇ ਨੇ ਇਹਦੇ ਬਾਰੇ ਪੁੱਛ ਕੇ ਦੇਖੋ ਕੀ ਫਾਇਦਾ ਹੁੰਦਾ ਕੀ ਨੁਕਸਾਨ ਏ ਤੁਹਾਨੂੰ ਸਾਰਾ ਪਤਾ ਲੱਗ ਜਾਏਗਾ। ਹਾਂ ਚਪਰਗੇ।
ਬਿਲਕੁਲ। ਚਲੋ ਠੀਕ ਆ ਫਿਰ ਵਾ ਹੁ ਹਾਂ ਗੱਲ ਬਾਤ ਕਰ ਹੁਣ ਆਪਾਂ ਕੱਲ ਕਰਾਂਗੇ ਚੰਗਾ। ਹ ਆਪਣੇ ਮੇਰੀ ਗੱਲ ਸੁਣ ਤੈਨੂੰ ਕਿੰਨੇ ਕੁ ਟਾਸਕ ਹੋ ਗਿਆ ਤੇਰੇ ਕੋਲ। ਹੁ